ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹ।
ਵਧੀਆ ਜੀ।
ਹਾਂਜੀ ਅਸੀਂ ਵੀ ਠੀਕ ਹੈਗੇ ਆ।
ਹੋਰ ਬੱਚੇ ਠੀਕ ਨੇ ਜੀ।
ਹਾਂਜੀ ਬੜੇ ਦਿਨ ਹੋ ਗਏ ਨਾ ਮੈਂ ਕਿਹਾ ਨਜ਼ਰ ਨਹੀਂ ਆ ਰਹੇ। ਕਿਥੇ ਗਏ ਸ ਸੀਗੇ ਤੁਸੀਂ।
ਹਾਂ ਬ ਪਿੱਛੇ ਅਸੀਂ ਨਾ ਆਪਣੇ ਰਿਸ਼ਤੇਦਾਰਾਂ ਗਏ ਸੀ ਉਹਨਾਂ ਨੇ ਲਿਆ ਸੀ ਨਵਾਂ ਫਲੈਟ। ਤੇ ਨਾਲ ਉਹਨਾਂ ਦੇ ਘਰ ਮਤਲਬ ਦੱਸ ਗਿਆਰਾਂ ਸਾਲ ਬਾਅਦ ਮਤਲਬ ਟਵੀਨਸ ਹੋਏ ਸੀ ਲੜਕੀਆਂ। ਤੇ ਉਹ ਫੇਰ ਬਸ ਪਹਿਲੇ ਤਾਂ ਦੇਖੋ ਕਿੰਨੇ ਜਾਣਾ ਪਰ ਹੁਣ ਮੌਕਾ ਸੀ ਤੇ ਉਹੀ ਬੁਲਾ ਰਹੇ ਸੀ ਹੁਣ ਬੰਦਾ ਨਾ ਜਾਵੇ ਤਾਂ ਵੀ ਸਹੀ ਨਹੀਂ ਲੱਗਦਾ।
ਨਹੀਂ ਨਹੀਂ ਬਈ ਇਹ ਤਾਂ ਜ਼ਰੂਰੀ ਹੈਗਾ ਵੇ ਜੇ ਤੁਹਾਡਾ ਕੋਈ ਉਹ ਕਰ ਰਿਆ ਰਿਸ ਕਰ ਰਿਹਾ ਤੁਹਾਨੂੰ ਬੁਲਾ ਹੋਰ ਤੁਹਾਨੂੰ ਜਾਣਾ ਚਾਹੀਦਾ ਵੇ। ਪਤਾ ਮਿਲਣ ਮਲਾਉਣ ਦਾ ਹੀ ਹੁੰ ਵੀ ਜ਼ਿਆਦਾ ਤੇ ਮਿਲਦਾ ਮਿਲਦਾ ਰਹੇ ਗੁਲਦਾ ਰਹੇ ਇੱਕ ਦੂ ਜੀਨਾ ਜੋ ਨਲਕੇ ਜਾ ਹੀ ਨੀ ਪਾ ਜਾਹੀ ਨੀ ਪਾਂਦੇ। ਹੁਣ ਚਾਹੀਦਾ ਰਿਸ਼ਤੇਦਾਰ ਤਾਂ ਹੀ ਪਿਆਰ ਪੈਂਦਾ ਹੈਗਾ ਹਾਂਜੀ।
ਹਾਂ ਨਾ ਥੋੜਾ ਦੂਰ ਪੈਂਦਾ ਨਾ ਜੀ। ਉਹ ਗੁੜਗਾਵ ਸ਼ਾਇਦ ਹਾਂ ਗੁੜਗਾਵ ਵਿੱਚ ਤੇ ਹੁਣ ਉਹ ਤਾਂ ਅਸੀਂ ਤਾਂ ਕਦੇ ਉੱਥੇ ਗਏ ਨਹੀਂ ਵੱਡੇ ਵੱਡੇ ਸ਼ਹਿਰਾਂ 'ਚ ਸਾਨ ਤੇ ਬੜੀ ਘਬਰਾਹਟ ਹੋ ਜਾਂਦੀ ਏਨੀ ਭੀੜ ਭੜਕਾਾ ਦੇਖ ਕੇ
ਹਾਂ ਸਹੀ ਕਿਹਾ ਜੇ ਹਾਂ ਵੱਡੇ ਸ਼ਹਿਰਾਂ ਵਿੱਚ ਤੇ ਹਾਂ ਇੱਕ ਤਾਂ ਗਰਮੀ ਉਤੋਂ ਹਾਂ
ਉਹ ਤਾਂ ਚਲੋ ਉਹਨਾਂ ਨੇ ਸਾਡੀ ਟਿਕਟ ਬੁੱਕ ਕਰਾ ਦਿੱਤੀ ਸੀ ਔਨਲਾਈਨ ਸਾਨੂੰ ਤਾਂ ਪਤਾ ਹੀ ਨਹੀਂ ਸੀ ਟਿਕਟ ਬੁੱਕ ਕਿਵੇਂ ਕਰਾਣੀ ਏ ਤੇ ਫਿਰ ਉਹਨਾਂ ਨੇ ਸਾਰਾ ਦੱਸਤਾ ਕਿ ਏਦਾਂ ਦਾ ਗੱਡੀ ਇੱਥੋਂ ਪਕੜਨੀ ਹੈ ਮਤਲਬ ਕੋਈ ਸਟੇਸ਼ਨ ਸੀ ਤੇ ਉੱਥੋਂ ਅਸੀਂ ਬੱਸ 'ਤੇ ਜਾਣਾ ਸੀਂ
ਅੱਛਾ ਜੀ
ਤੇ ਆਪਣਾ ਉੱਥੇ ਹੀ ਲਾ ਕੇ ਆਏ ਹਾਂ ਦੋ ਚਾਰ ਦਿਨ
ਅੱਛਾ ਤਾਂ ਹੀ ਮੈਂ ਕਹਾਂ ਕਿ ਮੈਂਨੂੰ ਨਜ਼ਰ ਨਹੀਂ ਆਂਦੇ ਗੁਰਦੁਆਰੇ ਨਹੀ ਆ ਰਹੇ ਤੇ ਸੇਵਾ ਗੁਰਦੁਆਰੇ ਦੀ ਸੇਵਾ ਤੁਸੀਂ ਕਰਦੇ ਹੋ ਪ੍ਰਸ਼ਾਦ ਵਗੈਰਾ ਬਨਾਉਂਦੇ ਹੋ ਤੇ ਮੈਂ ਕਿਸੇ ਕੋਲ ਪੁੱਛਿਆ ਸੀ ਕਹਿੰਦੇ ਪਤਾ ਬਈ ਉਹ ਕਹਿੰਦੇ ਮੈਨੂੰ ਨੀ ਪਤਾ ਕਿ ਕਿਉਂ ਨੀ ਆ ਰਹੇ ਉਹ ਤੇ ਚਲੋ ਵਧ ਵਧੀਇਆ ਹੋਯਾ ਘੁੰਮ ਫਿਰ ਫੇਰ ਹੋਰ ਵਧੀਆ ਰਹੀ ਯਾਤਰਾ ਤੁਹਾਡੀ
ਹਾਂਜੀ ਹਾਂਜੀ ਬਸ ਉੱਥੇ ਅੱਛੀ ਟ੍ਰੇਨ ਸੀ ਪਤਾ ਨਹੀਂ ਬੰਦੇ ਭਾਰਤ ਕਹਿੰਦੇ ਉਹ ਉਹਦੇ ਹੀ ਬੁੱਕ ਕਰਵਾਏ ਸੀ ਅਸੀਂ ਫਿਰ ਘਰੋਂ ਨਿਕਲੇ ਸਮਾਨ ਲੈ ਕੇ ਅਸੀਂ ਤੇ ਜਿਸ ਤਰ੍ਹਾਂ ਟ੍ਰੇਨ ਦਾ ਟਾਈਮ ਸੀ ਨਾ ਅਸੀਂ ਪਲਾਨਿੰਗ ਕਿਤੀ ਕਿ ਜਾਂਦਿਆਂ ਦਾ ਟਾਈਮ ਹੈ ਨਾ ਮਨ ਲੋ ਇਹ ਘੰਟਾ ਲੱਗਦਾ ਤੇ ਘਰ ਤੋਂ ਨਿਕਲਦੇ ਹਾਂ ਫਿਰ ਸਟੇਸ਼ਨ ਪਹੁੰਚਦੇ ਹਾਂ ਬੱਸ ਸਟੈਂਡ ਤੋਂ ਮੱਕਾ ਬੜੀ ਟਾਈਮ ਲੱਗ ਸਕਦਾ ਹੈ ਬੜੀ ਅਗਰ ਪੂਰੇ ਟਾਈਮ ਸਿਰ ਤਾਂ ਬੜ
ਹਾਂ ਹਾਂਜੀ ਉਹ ਤੇ ਹਉਂਦਾ ਹੀ ਹਮੇਸ਼ਾ ਕਿਉਂਕਿ ਗੱਡੀ ਦੀ ਅਸੀਂ ਉਡੀਕ ਕਰਨੀ ਹੈ ਗੱਡੀ ਨੇ ਸਾਡੀ ਥੋੜਾ ਉਡੀਕ ਕਰਨੀ ਹੈ ਹਾਂਜੀ
ਹਾਂ ਇਹ ਵੀ ਬੰਦਾ ਦੇਖਲੋ ਹੈ ਨਾ, ਅੱਜ ਕੱਲ ਅ ਹਾਂਜੀ ਅੱਜ ਕੱਲ ਤੇ ਨਾ ਪਲੈਨਲਿਟੀ ਤੇ ਹੋਣਾ ਤੇ ਬਹੁਤ ਜ਼ਰੂਰੀ ਹੈ। ਫੇਰ ਔ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਮੋਬਾਇਲ ਵੀ ਆਉਣਾ ਬਹੁਤ ਜ਼ਰੂਰੀ ਹੈ। ਬੇਲ ਚਲਾਉਣਾ ਕਿਉਂਕਿ ਹੁਣ ਸਾਡੇ ਵਰਗੇ ਬੰਦੇ, ਅਸੀਂ ਕੀ ਵੇਖਦੇ ਰਹਿੰਦੇ ਹਾਂ ਫੋਨਾਂ ਦੇ ਵਿੱਚ ਕੋਈ ਵੀਡੀਓ ਵੇਖਲੀ, ਰੀਲਾਂ ਵੇਖਲਈਆਂ ਹੋਰ ਬਾਕੀ ਜਿਹੜੇ ਕੰਮ ਫੋਨ ਰਾਹੀਂ ਆਉਂਦੇ ਨੇ ਸਾਨੂੰ ਤੇ ਆਉਂਦੇ ਵੀ ਵੀ ਨੀ ਹੋਣਾ ਮ ਸਿੱਖਣਾ ਜ਼ਰੂਰੀ ਹੈਗਾ ਵੇ ਪਤਾ ਹੋਣੇ ਜੋ ਨੌਲੇਜ ਬਹੁਤ ਚੋਰੀ ਹੈਗੀ ਹੈ
ਤੇ ਉਹਨਾਂ ਨੇ ਤੇ ਮਤਲਬ ਘਰ ਬੈਠੇਆਂ ਬੈਠੇ ਟਿਕਟਾਂ ਬੁੱਕ ਕਰਾ ਤੀ, ਤੇ ਸਾਨੂੰ ਮੋਬਾਇਲ ਤੇ ਉਹਨਾਂ ਨੇ ਭੇਜ ਦਿੱਤਾ ਤੇ ਮੈਂ ਘਬਰਾਈ ਜਾਵਾਂ ਮੈਂ ਕਿਹਾ ਮੋਬਾਇਲ ਤੇ ਉਹਨਾਂ ਨੂੰ ਦਿਖਾ ਦੇ ਮੰਨ ਜਾਏਗਾ ਟੀ ਟੀ, ਫਿਰ ਉਹਨੇ ਸਮਝਾਇਆ ਕਿ ਅੱਜ ਕੱਲ੍ਹ ਡਿਜੀਟਲ ਡਿਜਿਟਲ ਦਾ ਜ਼ਮਾਨਾ ਹੈ ਬਈ ਤੁਹਾਡੀ ਸਾਰੀ ਡਿਟੇਲ ਉੱਥੇ ਤੇ ਕੰਮ ਟੋਟਲ ਚ, ਐ ਦਰਜ ਐ ਪਰ ਤੁਹਾਡੇ ਕੋਲ ਬਸ ਅਪਣਾ ਪਹਿਚਾਣ ਪੱਤਰ ਹੋਣਾ ਚਾਹੀਦਾ ਹੈ।
ਅੱਛਾ ਜੀ ਅੱਛਾ ਉਹੀ ਉਹ ਆਧਾਰ ਕਾਰਡ ਵ ਜੇਵੇ ਹੈਾ ਆਧਾਰ ਕਾਰਡ ਲੈ ਕੇ ਜਾਓ ਨਾਲਥ
ਬੰਦੇ ਉਹ ਤੁਹਾੜਾ ਨਾਮ ਹੈ ਹੀ ਹੈ ਕੋਈ ਗਲਤ ਬੰਦਾ ਨੀ ਆਪਣਾ ਕਰ ਰਿਹਾ ਇਹ ਹਿਸਾਬ ਕਿਤਾਬ ਹੁੰਦੇ ਬਸ ਘਰੋਂ ਅਸੀਂ ਫਿਰ ਪਕੜੀ ਜ ਮਯੁਰੀ, ਸਮਾਨ ਸੜੇ ਹੋ ਗਏ ਸੀ ਦੋ ਬੈਗ ਹੋ ਗਏ ਸੀ ਦੋ ਤਿੰਨ ਤੇ ਉਹਣ ਜਾਣਾ ਸੀ ਅਸੀਂ, ਤੁਹਾਨੂੰ ਦੱਸਿਆ ਕਈ ਟ੍ਰੇਨਾਂ ਨੇ ਆਣਾ ਹੀ ਬੰਦ ਵੰਦੇ ਭਾਰਤ ਤੇ ਤੇ ਸਾਡੇ ਇੱਥੇ ਉਹ ਚਲਦੀ ਨਾ, ਮਯੂਰੀਆਂ ਤੇ ਮਯੁਰੀ ਤੇ ਪਿੱਛੇ ਹੀ ਵੰਦੇ ਭਾਰਤ ਲਿਖਿਆ ਸੀ, ਮੈਂ ਕਿਹਾ ਕਿਆ ਸੰਯੋਗ ਹੈ
ਹਾਂਜੀ ਵੇਖਲੋ, ਮਤਲਬ ਕੇ ਅਸੀ ਨੀ ਅੱਜ ਤੱਕ ਨੀ ਸਫਰ ਨਾ ਤੇ ਸੁਣਿਆ ਕੀ ਕਹਿੰਦੇ ਨੇ ਬਹੁਤ ਵਧੀਆ ਗੱਡੀ ਏ, ਤੇ ਕਦੇ ਬਈ ਤ ਮੁ ਮੌਕਾ ਨਹੀ ਮਿਲਿਆ ਦੇਖੋ ਜਦੋਂ ਪਰਮਾਤਮਾ ਨੂੰ ਮਨਜੂਰ ਹੋਇਆ ਤਾਂ ਅਸੀਂ ਵੀ ਘੁੰਮ
ਹਾਂ ਬਾਕੀ ਦੇਖੋ ਅਸੀਂ ਬੱਸ ਸਟੈਂਡ ਪਹੁੰਚੇ ਬੱਸ ਸਟੈਂਡ ਤੇ ਫਿਰ ਅਸੀਂ ਬੱਸਾਂ ਤਿਆਰ ਖੜੀਆਂ ਸੀ ਪਰ ਉਹ ਨਾ ਜਿਸ ਤਰ੍ਹਾਂ ਲੋਕਲ ਬੱਸਾਂ ਨਹੀਂ ਹੁੰਦੀਆਂ ਜਿਸ ਤਰ੍ਹਾਂ ਜੋ ਰ ਰੋਕੇ ਜਾਂਦੀਆਂ
ਹਾਂਜੀ ਹਾਂਜੀ ਲੋਕਲ ਬੱਸਾਂ ਹਾਂਜੀ
ਕਈ ਵਾਰੀ ਕੀ ਕਰਦੇ ਆ ਬੜੇ ਉਹ ਹੁੰਦੇ ਆ ਅਹ ਵਿੱਚ ਜਾਵਾਂ ਜ ਥੇ ਪੂਰੀ ਤ ਜ੍ਹਾ ਪੂਰੀ ਟਰੈਵਲ ਵੀ ਨੀ ਕਰਦੇ ਰਸਤੇ ਚੀ ਕਹਿਦੇ ਚਲੋ ਜੀ ਚਲੋ ਦੂਸਰੀ ਬਸੇ ਬੈਠ
ਹਾਂਜੀ ਤੇ ਲੋਕਲ ਬੱਸਾਂ ਬੜਾ ਪੰਗਾ ਜੇ ਹਾਂਜੀ ਲੋਕਲ ਬੱਸਾਂ ਦਾ ੜਾ ਪੰਗਾ ਹੈਗਾ ਉਹ ਨਿੱਕਾ ਨਿੱਕਾ ਸਟੇਸ਼ਨ ਤੇ ਰੁਕ ਰੁਕਦੀਆਂ ਜਿਵੇ ਨਿੱਕੇ ਨਿੱਕੇ ਗਾਉਆਇਆ ਕੋਈ ਛੋਟੀ ਜਿਹੀ ਜਗਾ ਆਈ ਉੱਥੇ ਵੀ ਰੁਕ ਗਈਆਂ ਐਂ ਮਤਲਬ ਕਿ ਹਮੇਸ਼ਾ ਗੌਰਮੈਂਟ ਦੇ ਬਸ ਤੋਂ ਹੀ ਕਰਨਾ ਚਾਹੀਦਾ ਜਿਵੇਂ ਵੀ ਸਫ਼ਰ ਕਰਨਾ ਚਾਹੀਦਾ ਮਗਰ ਕਈ ਵਾਰ ਕਰਨਾ ਪੈ ਵੀ ਜਾਂਦਾ ਹੈਗਾ ਜਦੋਂ ਮੈਂ
ਚਲੋ ਅਸੀਂ ਦੇਖੋ ਦਸ ਪੰਦਰਾਂ ਮਿੰਟ ਅਸੀਂ ਉੱਥੇ ਰੁਕੇ ਦੇਖੋ ਜਲਦੀ ਆਉਂਦਾ ਇਹ ਫਾਇਦਾ ਹੋ ਗਿਆ ਇਹਨੂੰ ਕੋ ਦਸ ਪੰਦਰਾਂ ਮਿੰਟ ਨੂੰ ਰੁਕਣਾ ਪੈ ਗਿਆ ਬਈ ਅਸੀਂ ਏਦਾਂ ਬੱਸ ਨੀ ਪਕੜਨੀ ਸਾਨੂੰ ਤੋੜ ਜੋ ਪਹੁੰਚਾ ਦੇ ਨਾ ਮੇਨ ਮੇਨ ਸਟੋਪ ਤੇ ਰੁਕੇ ਉਹੀ ਦੱਸ ਤੇ ਫੇਿਰ ਉਹੀ ਆਪਣਾ ਆਰਾਮ ਹੈ ਬਸ ਜ ਬੈਠ ਉੱਠਿਆ ਸੀ ਬਸ ਆ ਗਈ ਸੀ ਤੇ ਆਪਣਾ ਉਹਨੇ ਫਿਰ ਮੇਨ ਮੇਨ ਸਟੋਪੀ ਤੇ ਪੂਰੇ ਇੱਕ ਘੰਟਾ ਦਸ ਮਿੰਟ ਦੇ ਅੰਦਰ ਅੰਦਰ ਉਹਨੇ ਲਾ ਦਿੱਤਾ ਸੀ ਸਾਨੂੰ
ਅੱਛਾ ਅੱਛਾ ਮਤਲਬ ਕਿ ਤੁਸੀਂ ਪਹਿਲੇ ਆਪਣੇ ਮਤਲਬ ਕਿ ਟ੍ਰੇਨ ਤੋਂ ਪਹਿਲੇ ਪਹੁੰਚ ਗਏ ਟਾਈਮ ਤੋਂ
ਹਾਂ ਅਸੀਂ ਸ ਅਸੀਂ ਚਲੋ ਪਹਿਲੇ ਪੁੱਹੁਚਣਾ ਠੀਕ ਹੈ ਜੀ ਮੰਨ ਲਓ ਰਸਤੇ ਕੋਈ ਟਰੈਫਿਕ ਹੋਵੇ ੋ ਹੈਾ ਕੋਈ ਟ੍ਰੈਫਿਕ ਹੋ ਗਿਆ ਕੋਈ ਬਾਏ ਚਾਂਸ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਗਿਆ ਜਾਂ ਕੋਈ ਕਈ ਵਾਰੀ ਟਰੱਕ ਟਰੁਕ ਹੁੰਦੇ ਆ ਬੜੇ ਕੋਈ ਲੋਡਿੰਗ ਵਾਲੇ ਨਲ ਹੁੰਦੇ ਆ ਟਰੋਲੀਆਂ ਉਹਦੇ ਚ ਫਿਰ ਉਹ ਰੋਡ ਜਾਮ ਲੱਗ ਜਾਂਦਾ। ਇਸ ਕਰਕੇ ਪਹਿਲ ਚੱਲਣਾ ਹੀ ਠੀਕ ਹੈ, ਫਿਰ ਅਸੀਂ ਉੱਥੋਂ ਬੱਸ ਸਟੈਂਡ ਦੇ ਸਾਹਮਣੇ ਤੇ ਰੇਲਵੇ ਸਟੇਸ਼ਨ ਤੇ ਅਸੀਂ ਉਤਰ ਕੇ ਆਪਣਾ ਆਹ ਛਦਾਰਾਂ ਜਾਣਾ ਸੀ, ਮੈਂ ਕਿਹਾ ਚਲੋ ਇੱਥੇ ਥੋੜ੍ਹਾ ਜਿਹਾ ਤਾਜ਼ੇ ਫਲ ਲੈ ਲਈਏ, ਹੁਣ ਉੱਥੇ ਤੇ ਐਨ ਸੀ ਆਰ ਦੇ ਰੇਟ ਬੜੇ ਮਹਿੰਗਾ ਮਹਿੰਗਾ ਆ ਹਰ
ਹਾਂਜੀ ਉਹ ਆਪਣੇ ਸ਼ਹਿਰ ਦਾ ਉਹੀ ਹਿਸਾਬ ਕਿਤਾਬ ਹੈਗਾ, ਅਸੀ ਰਹਿੰਣੇ ਹਾਂ ਛੋਟੇ ਸ਼ਹਿਰ ਵਿੱਚ ਹਾਂਜੀ।
ਤੇ ਚਲੋ ਅੰਬ ਹੈਗਾ ਅੰਬ ਫੇਰ ਅਸੀਂ ਫ਼ੇਰ ਅੰਬ ਲੇ ਤੇ ਆਪਣਾ ਰੇਹੜੀ ਤੋਂ ਤੇ ਆਪਣਾ ਫਿਰ ਸਟੇਸ਼ਨ ਚਲੇ ਗਏ। ਸਟੇਸ਼ਨ ਤੇ ਵੇਟ ਕਰਨਾ ਸ਼ੁਰੂ ਕਰਤਾ ਸੀ। ਚਾਗੀ ਤਾਂ ਗਰਮੀ ਸੀ, ਕਿਉਂਕਿ ਉਹ ਟੀਨ ਟਾਣ ਲੱਗੇ ਹੁੰਦੇ ਹੈ ਨਾ
ਹਾਂਜੀ ਹਾਂਜੀ ਪਲੇਟਫਾਰਮ ਤੇ ਗਰਮ
ਗਰਮੀ ਲੱਗਦੀ ਹੈ, ਫਿਰ ਵੀ ਅਸੀਂ ਪੱਖੇ ਥੱਲੇ ਕੋਈ ਨੇੜੇ ਦੇਖੀ ਜਗ੍ਹਾ ਦੇਖੀ, ਜਿੱਥੇ ਪੱਖਾ ਪੁਖਾਂ ਹੋਵੇ ਤੇ ਉੱਥੇ ਬਹਿ ਗਏ
ਅੱਛਾ ਫੇਰ ਨਾਲੇ ਟ੍ਰੇਨ ਆ ਗਈ ਜਿਸ ਟਾਈਮ ਤੁਸੀਂ ਪਹੁੰਚੇ ਫਿਰ
ਨਹੀਂ ਨਹੀਂ ਨਾਲੇ ਨ ਸੇ ਰੁਕਣਾ ਪਿਆ ਨਾ। ਤੇ ਸਾਨੂੰ ਪੌਣਾ ਘੰਟਾ ਰੋਕਿਆ ਸੀ ਸਟੇਸ਼ਨ ਤੇ
ਤੇ ਟ੍ਰੇਨ ਰਾਈਟ ਟਾਈਮ ਹੈਗੀ ਸੀ ਫੇਰ
ਮੈਂ ਕਿਹਾ ਦਸ ਦਸ ਪੰਦਰਾਂ ਮਿੰਟ ਲੇਟ ਸੀ। ਤੇ ਸਟੇਸ਼ਨ ਤੇ ਬੈਠੇ ਦੇ ਨਾਲ ਹੀ ਉਥੇ ਸਟੇਸ਼ਨ ਵਿੱਚ ਚੱਲ ਰਹੀ ਸੀ ਕਾਰਵਾਈ, ਕਿਉਂਕਿ ਜਿਸ ਤਰ੍ਹਾਂ ਸਟਾਫ ਚੇਂਜ ਹੁੰਦਾ ਨਾ ਤੇ ਨਹੀਂ ਨਹੀਂ। ਉਹ ਆ ਰਹੇ ਸੀ ਤੇ ਜਾ ਰਹੇ ਸੀ, ਤੇ ਨਾਲ ਸਫਾਈਆਂ ਚੱਲਦੀਆਂ ਸੀ ਜਿੱਥੇ ਅਸੀਂ ਬੈਠੇ ਸੀ, ਉਹਨਾਂ ਨੇ ਸਾਨੂੰ ਉਠਾ ਦਿੱਤਾ। ਪੰਜ ਮਿੰਟ ਬੈਠੇ, ਉੱਠੋ ਜੀ ਸ ਸਫਾਈ ਕਰਨੀ ਹੈ ਆਪ
ਅੱਛ ਅੱਛਾ ਹਾਂ ਇਹ ਵੀ ਹੁੰਦਾ ਹੈਗਾ ਵੇ, ਉਹ ਕਹਿੰਦੇ ਹੈਗੇ ਨੇ ਕਿ ਉਠਾ ਦਿੰਦੇ ਹੈਗੇ ਨੇ ਯਾਤਰੀਆਂ ਨੂੰ, ਵੈਸੇ। ਸਫ਼ਾਈ ਵੀ, ਉਹਨਾਂ ਨੇ ਤੇ ਆਪਣੀ ਡਿਊਟੀ ਨਿਭਾਣੀ ਨਿਭਾਉਣੀ ਹੈਗੀ ਏ ਨਹੀਂ, ਜਿਵੇਂ ਮਰਜੀ ਕਰੋ
ਫ਼ਿਰ ਅਸੀਂ ਆਪਣਾ ਜਿਸ ਤਰ੍ਹਾਂ ਹੀ ਟਾਈਮ ਨੇੜੇ ਆ ਗਿਆ ਨਾ, ਵੀ ਟ੍ਰੇਨ ਆਉਣ ਦਾ ਟਾਈਮ ਹੈ, ਤੇ ਉਹ ਸਟੇਸ਼ਨ ਤੇ ਨਾ ਲਿਖਿਆ ਆ ਜਾਂਦਾ ਹੈ ਉੱਥੇ ਬਈ ਜੋ ਡੱਬਾ ਹੈਗਾ, ਇਹ ਡੱਬਾ ਬਾ ਇਸ ਜਗ੍ਹਾ ਦੇ ਆਸ ਪਾਸ ਰੁਕੇੇਗਾ, ਇਹ ਬੜੀ ਵਧੀਆ ਵਧੀਆ ਸੂਰਤ ਬਣਾਈ ਹੈ। ਗੌਰਮਟ ਨੇ ਤਾਂ ਆਪਦਾ, ਮੰਨ ਲੋ ਕਿੱਥੇ? ਖੜਾ ਹੋਵੇ ਤਾਂ ਭੱਜਦਾ ਜਾ ਫਿਰ ਬੜੀ ਭਾਜੜਦੋੜੀ ਪੈ ਜਾਂਦੀ ਹੈ, ਅਗਰ ਡੱਬਾ ਡੱਬਾ ਪਿੱਛੇ ਹੋ ਜਾਵੇ ਜੀਦੇ ਚ ਚੱਲੋ ਮੈਂ ਆਇਆ ਸੀ।
ਹਾਂਜੀ ਹਾਂਜੀ ਹਾਂ ਜਿਹੜੀ ਤੁਹਾਡੀ ਟਿਕਟ ਬੁੱਕ ਹੈਗੀ ਹੈ ਉਹ ਤਾਂ ਅੱਗੇ ਉੱਥੇ ਖੜੇ ਹੋ
ਹਾਂ ਹਾਂ ਇਹ ਬੜੀ ਸਲਾਨਯੋਗ ਉਹਨਾਂ ਦਾ ਉਪਰਾਲਾ ਹੈ ਜੋ ਕੀਤਾ ਗੌਰਮੈਂਟ ਨੇ ਤੇ ਅਸੀਂ ਦਸ ਮਿੰਟ ਪਹਿਲਾਂ ਹੀ ਨੰਬਰ ਲਿਖਿਆ ਤੁਹਾਡਾ ਜਿਹੜਾ ਕੋਚ ਹੈ ਨਾ ਇਸ ਜਗ੍ਹਾ ਤੇ ਰੁਕ ਜ੍ਹਾ ਅਸੀਂ ਫਿਰ ਸਟੇਸ਼ਨ ਤੋਂ ਉਸ ਟਾਈਮ ਸਮਾਨ ਚੱਕਿਆ ਅਤੇ ਉਹਦੇ ਪਾਸ ਜਿੱਥੇ ਸਾਡਾ ਕੋਚ ਹੈਗਾ ਰੁਕ ਗਏ ਤੇ ਟ੍ਰੇਨ ਆਈ ਤੇ ਅਸੀਂ ਤੇ ਨਜ਼ਰ ਨਾ ਆਵੇ
ਅੱਛਾ
ਭਾਰਾ ਸੀ ਨਾ ਤੇ ਉਹ ਫਿਰ ਫਿਰ ਕਿਸੇ ਨੇ ਕਿਹਾ ਵੀ ਜਿੰਨਾ ਚਿਰ ਦੋ ਡੱਬੇ ਜੁੜ ਗਏ ਨਾ ਉੱਥੇ ਡੋਰ ਆਟੋਮੈਟਿਕ ਖੁਲਦੇ ਫਿਰ ਉਹੀ ਗੱਲ ਬਣੀ ਡੋਰ ਆਟੋਮੈਟਿਕ ਖੁੱਲੇ ਸੀ ਚੜ੍ਹ ਗਏ ਠੀਕ ਹੈ ਤੇ ਅੰਦਰ ਚੜਦਿਆ ਹੀ ਅੰਦਰ ਚੜਦਿਆ ਹੀ ਉਹ
ਤੇ ਫੇਰ ਜਿਵੇਂ ਤੁਸੀਂ ਚੜੇ ਤੇ ਫੇਰ ਭੀੜ ਤੇ ਨੀ ਹੋਏਗੀ ਵੈਸੇ ਆਰਾਮ ਨਾਲ ਚੜ੍ਹ ਕੇ ਹੋ ਗਏ ਹਨਾ
ਹਾਂ ਹਾਂ ਕੋਈ ਐਸੀ ਦਿੱਕਤ ਨਹੀਂ ਆਉਂਦੀ
ਅੱਛਾ ਜਿਵੇਂ ਅਸੀਂ ਨੋਰਮਲ ਟਰੇਨਾਂ ਚ ਚੜਨੇ ਆ ਭੱਜੜ ਦੁੱਕੀ ਆ
ਨਾ ਨਹੀਂ ਰਿਜਰਵ ਰਿਜਰਵ ਕੋਚ ਚ ਏਦਾ ਭਜੋ ਦੌੜੀ ਨੀ ਹੁੰਦੀ ਉਹਦੇ ਜਨਰਲ ਕੋਚ ਚ ਹੁੰਦੀ ਜਨਰਲ ਡੱਬੇ ਚ ਅੱਛਾ ਉੱਪਰ ਚੜੇ ਤੇ ਫਿਰ ਉਥੇ ਇੱਕ ਦਰਵਾਜ਼ਾ ਸੀ ਸ਼ੀਸ਼ੇ ਦਾ ਉਹਨੂੰ ਬਟਨ ਦਬਾਇਆ ਟੱਚ ਕੀਤਾ ਉਹ ਖੁੱਲ ਗਿਆ ਆਟੋਮੈਟਿਕ
ਅੱਛਾ ਜਿਵੇਂ ਜਿੱਥੇ ਅੱਛਾ ਜਿੱਥੇ ਬਹਿਣ
ਹਾਂ ਉਹ ਸਾਰਾ ਏ ਸੀ ਸਿਸਟਮ ਸੀ ਤੇ ਉਹ ਤੋਂ ਦਰਵਾਜਾ ਫਿਰ ਆਪਣੇ ਆਪ ਬੰਦ ਹੋ ਗਿਆ ਸੀ ਅੰਦਰ ਆਏ ਨਾ ਆਟੋਮੈਟਿਕ ਦਰਵਾਜੇ ਸੀ ਅ ਮਤਲਬ ਤੁਸੀਂ ਅੰਦਰ ਬਾਹਰ ਜਾਣਾ ਬਟਨ ਦਬਾਓ ਖੁੱਲ ਜਾਏਗਾ ਫਿਰ ਆਪਣੇ ਆਪ ਹੀ ਬੰਦ ਹੋ ਜਾਏਗਾ ਫਿਰ ਆਪ ਸੀਟਾ ਤਾਂ ਸਾਡੀਆ ਬੁੱਕ ਹੀ ਸੀ ਆਰਾਮ ਨਾਲ ਅਸੀਂ ਬੈਠੇ ਸਮਾਨ ਸਮਨ ਸੈੱਟ ਕੀਤਾ ਆਪਣਾ ਤੇ ਬੈਠਦਿਆਂ ਨਾਲ ਹੀ ਉਹ ਪੁੱਛਣ ਆਏ ਤੁਸੀਂ ਹੁਣੇ ਆਇਓ ਜੀ ਸਟਾਫ ਬੜਾ ਅੱਛਾ ਸੀ ਉਹਨਾਂ ਦਾ ਤੇ ਉਹ ਪਾਣੀ ਬੋਤਲ ਦੇ ਗਿਆ ਅਖ਼ਬਾਰ ਦੇ ਗਿਆ। ਉਹ ਤਾਂ ਫ੍ਰੀ ਸੀ, ਕਿਉਂਕਿ ਅਸੀਂ ਜੋ ਟਿਕਟ ਬੁੱਕ ਰਾਈਸੀ ਨਾ ਟਿਕਟ ੳਹਨਾਂ ਨੇ, ਉਹ ਕਰਾਇਸੀ ਬਿਨਾ ਖਾ ਖਾਣੇ ਦੀ। ਉਹਦੇ ਚ ਫੋਟ ਨਹੀਂ ਸੀ, ਤੇ ਸਾਨੂੰ ਬਸ ਚਾਹ ਦੇਤੀ ਉਹਨਾਂ ਨੇ, ਤੇ ਪਾਣੀ ਦੇ ਬਾਕੀ ਖਾਣਾ ਆਪਾਂ ਲਿਆਏ ਹੋਏ ਸੀ। ਤੇ ਕਾਫ਼ੀ ਇੰਜੋਏ ਕੀਤਾ ਸ਼ੋਅ ਪਤਾ ਹੀ ਨਹੀਂ ਚਲਿਆ, ਅਸ ਕਦੋਂ ਪਹੁੰਚ ਗਿਆ?
ਅੱਛਾ ਫੇਰ
ਹੋਰ, ਬਿਲਕੁਲ ਆਵਾਜ਼ਾਂ ਨਹੀਂ, ਬਾਹਰ ਦੀ ਹਾਂ ਬਾਹਰ ਦੀ ਕੋਈ, ਆਵਾਜ਼ ਨਹੀਂ, ਕੋਈ ਕੁਛ ਨਹੀਂ, ਨਾ ਧੁਲ ਮਿੱਟੀ ਆ ਠੰਢਕ ਵਿੱਚ ਬੱਚ
ਹਾਂ ਵੈਸੇ ਗਰਮੀਆਂ ਵਿੱਚ ਤੇ ਨਾ, ਹਾਂਜੀ। ਮੇਰੇ ਹਿਸਾਬ ਨਾਲ ਤੇ ਨਾ, ਏਸੀ ਬੁੱਕ ਕਰਵਾ ਕੇ ਜਾਨਦਾ ਫੈਦਾ। ਦਵੇ
ਹਾਂ, ਬਾਕੀ ਸਟਾਫ ਪੁੱਛਣ ਆਂਦਾ ਸੀ, ਏਸੀ ਠੀਕ ਹੈ, ਏਸੀ ਠੀਕ, ਮੈਂ ਕਿਹਾ ਹਾਂ ਠੀਕ ਹੈ, ਬੜਾ ਬੜਾ ਖਿਆਲ ਰੱਖਦੇ ਹ
ਅੱਛਾ। ਐਸਾ ਪੁੱਛ ਨਾ ਹੈਏ ਕਿ ਭ ਠੀਕ ਹੈ, ਠੀਕ ਹੈ।
ਤੁਸੀ ਵੀ ਇਸ ਟਰੇਨ 'ਤੇ, ਜਾਣਾ ਐਕਸਪਰੀਅੰਸ ਲੈਣਾ ਬੜਾ ਲੱਗਦਾ।
ਹਾਂ, ਸਹੀ ਗੱਲ ਹੈਗੇ। ਗਰਮੀਆਂ ਤੇ ਜੇ ਜਾਣਾ ਨਾ ਤਾਂ, ਤੁਸੀਂ ਏ ਸੀ ਤੇ ਹੀ ਜਾਓ, ਹਨਾ ਸਰਦੀਆਂ ਤੇ ਹੋ ਜਾਂਦਾ, ਘੁਸੜ ਮੁਸੜ ਕਰਕੇ ਬੰਦਾ ਪੈ ਜਾਂ ਜਾਂਦਾ। ਵ ਹੈਂ, ਬਈ ਉਹ, ਤੇ ਚ ਸਰਦੀਆਂ ਹੁੰਦੀਆਂ ਨੇ ਠੰਡ- ਲੱਗਦੇ ਹੈਗੇ ਹਾਂ, ਗਰਮੀਆਂ ਵਿੱਚ ਬੰਦਾ ਟਿਕਟਾਂ ਬੁੱਕ ਉਹ ਕਰਾ, ਦੇਣਾ ਹੈਗਾ
ਹਾਂ, ਚਲੋ।
ਹਾਂਜੀ ਠੀਕ ਹੈ ਜੀ, ਠੀਕ ਹੈ ਜੀ, ਚਲੋ ਵਧੀਆ ਜੀ।